ਸਤਿ ਸ੍ਰੀ ਅਕਾਲ ਦੀ ਹੋਰ? ਕਿਵੇਂ ਹੋ ਤੁਸੀਂ?
ਵਧੀਆ ਵਧੀਆ ਤੁਸੀਂ ਦੱਸੋ?
ਅਸੀਂ ਵੀ ਬਹੁਤ ਵਧੀਆ ਜੀ। ਹੋਰ ਕੀ ਕਰ ਰਹੇ ਸੀ? ਤੁਸੀਂ?
ਕਰਕੇ ਫਰੀ ਹੋਏ ਆ ਲੇਟ ਹੋ ਗਏ ਆ ਅੱਜ।
ਅੱਛਾ ਜੀ ਅੱਛਾ।
ਹਾਂਜੀ।
ਚਲੋ ਵਧੀਆ ਜੀ ਵਧੀਆ।
ਤੁਸੀਂ ਦੱਸੋ?
ਅਸੀਂ ਵੀ ਬਸ ਹੁਣ ਲੰਚ ਕੀਤਾ ਸੀਗਾ। ਲੰਚ ਤੋਂ ਬਾਅਦ? ਹੁਣ ਫ੍ਰਰੀ ਹੋ ਗਏ ਸੀਗੇ।
ਚਲੋ ਵਧੀਆ
ਹਾਂਜੀ -ਹਾਂਜੀ
ਅੱਜ ਅਸੀਂ ਮਿਊਜਿਕ ਬਾਰੇ ਗੱਲ ਕਰੀਏ
ਹਾਂਜੀ- ਹਾਂਜੀ ਮਿਊਜ਼ਿਕ ਦੇ ਬਾਰੇ ਆਪਾਂ ਗੱਲ ਕਰਾਂਗੇ
ਹਾਂਜੀ ਤੁਸੀਂ ਦੱਸੋ ਪਹਿਲਾਂ
ਮੈਨੂੰ ਜਿਹੜਾ ਪੰਜਾਬੀ ਸੋਂਗਸ ਨੇਗੇ ਉਹ ਬਹੁਤ ਜ਼ਿਆਦਾ ਪਸੰਦ ਨੇ ਗੇ ਹਾਂ
ਹਾਂਜੀ -ਹਾਂਜੀ
ਤੋਂ ਜ਼ਿਆਦਾ ਉਹਨਾਂ ਨੂੰ ਹੀ ਪ੍ਰੈਫਰੈਂਸ ਦਿੰਦੀ ਆ ਜਿਹੜੇ ਜ਼ਿਆਦਾਤਰ ਮਤਲਬ ਕੇ ਆਪਣੇ ਫੈਮਿਲੀ ਦੇ ਵਿੱਚ ਬੈਠ ਕੇ ਆਪ ਆਪਾਂ ਸੁਣ ਸਕਦੇ ਹਾਂ ਗ
ਹਾਂਜੀ -ਹਾਂਜੀ
ਕਿਉਂਕਿ ਘਰ ਦੇ ਵਿੱਚ ਆਪਣੇ ਮੰਮੀ ਡੈਡੀ ਭੈਣ ਭਰਾ ਸਾਰੇ ਹੀ ਹੁੰਦੇ ਨੇ
ਹਾਂਜੀ ਆ ਤਾਂ ਹੈ ਹੀ
ਤਾਂ ਫਿਰ ਅਸੀਂ ਜ਼ਿਆਦਾਤਰ ਫੈਮਲੀ ਆ ਜਿਹੜੀ ਇਕੱਠੀ ਬੈਠ ਕੇ ਪਹਿਲਾਂ ਟੀ ਵੀ ਦੇਖਦੇ ਆਂਗੇ ਐਲ ਈ ਡੀ ਅਸੀਂ ਫਿਰ ਉੱਥੇ ਮਿਊਜ਼ਿਕ ਸੁਣ ਲੈਂਦੇ ਆ ਗ ਵੀ ਚਲੋ ਇਹਦੇ ਨਾਲ ਸਾਰੇ ਇਕੱ ਇਕੱਠੇ ਬੈਠ ਕੇ ਟਾਈਮ ਸਪੈਂਡ ਹੋ ਜਾਂਦਾ ਹੈਗਾ
ਹਾਂਜੀ ਮਿਊਜਿਕ ਦਾ ਵੀ ਸੈਂਸ ਹੋਣਾ ਚਾਹੀਦਾ ਹੈ
ਹਾਂਜੀ ਹਾਂ ਹਾਂਜੀ ਹਾਂ ਮੈਨੂੰ ਕਿਉਂਕਿ ਜਿਹੜੇ ਆਪਣੇ ਹਿੰਦੀ ਸੌਗ ਸੁਣਦੇ ਨੇ ਗੇ। ਨੇ ਬਹੁਤ ਘੱਟ ਸਮਝ ਆਉਂ ਦੇ ਮਹਿੰਗੇ
ਹਾਂਜੀ ਮੈਨੂੰ ਵੀ ਨੀ ਆਉਂਦੇ ਸਮਝ
ਅੱਛਾ ਜੀ ਅੱਛਾ
ਹਾਂਜੀ
ਤੁਹਾਡੀ ਮੈਂਮਾ ਆਵਾਜ਼ ਨਹੀ ਆ ਰਹੀ ਸੀ
ਹੈਲੋ ਹੁਣ ਆ ਰਹੀ ਹੈ
ਹਾਂਜੀ ਮੈਂ ਵੀ ਹੁਣ ਆਈ ਹ ਜੀ
ਹਾਂਜੀ ਮੈਂ ਕਹਿ ਰਹੀ ਸੀ ਜਿੱਦਾਂ ਮਿਊਜ਼ਿਕ ਅਸੀਂ ਲੈ ਲਈਏ ਅਤੇ ਮਤਲਬ ਅੱਜ ਕੱਲ੍ਹ ਤਾਂ ਸਕੂਲ 'ਚ ਵੀ ਸਿਖਾਉਂਦੇ ਨੇ
ਹਾਂਜੀ ਹਾਂ ਅਕੈਡਮੀਜ਼ ਵਗੈਰਾ ਵੀ ਬਹੁਤ ਖੁੱਲ੍ਹੀਆਂ ਹੋਈਆਂ ਨੇ ਹੈਗੀਆਂ
ਹਾਂਜੀ ਜਿੱਦਾਂ ਅ ਹੁਣ ਮਤਲਬ ਪਲੱਸ ਵਨ 'ਚ ਵੀ ਅਡੀਸ਼ਨਲ ਸਬਜੈਕਟ ਮਿਊਜਿਕ
ਹਾਂਜੀ ਹਾਂ ਸਕੂਲਾਂ ਦੇ ਵਿੱਚ ਵੀ ਹੁਣ ਇਹ ਆਪਓਪਸ਼ਨਲ ਹੈ ਜਿਹੜਾ ਕੀਤਾ ਗਿਆ ਹੈਗਾ
ਹਾਂਜੀ।
ਕਿਉਂਕਿ ਇਹਦੇ ਲਈ ਅਲੱਗ ਅਲੱਗ ਮਤਲਬ ਕਿ ਜਿਵੇਂ ਸੁਰਤਾਲ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈਗਾ।
ਹਾਂਜੀ, ਹਾਂਜੀ ਇਹ ਤਾਂ ਬਹੁਤ ਜ਼ਰੂਰੀ ਏ। ਆਉਣਾ ਵੀ ਚਾਹੀਦਾ ਐ।
ਹਾਂਜੀ, ਹਾਂ। ਕਿਉਂਕਿ ਇਹਦੇ ਵੀਨਾਂ ਤਾਂ ਵਧੀਆ ਮਿਊਜਿਕ ਹੁੰਦਾ ਹੀ ਨਹੀ ਹੈਗਾ।
ਬੰਦਾ ਸਟਰੈੱਸ ਚ ਹੁੰਦਾ ਉਹਨੂੰ ਪੀਸ ਮਿਲਦਾ ਸੁਣ ਕੇ। ਕਦੇ ਕਧਾਰ ਬੋਲ ਕੇ ਵੀ ਮਿਲਦਾ ਐ।
ਹਾਂਜੀ, ਹਾਂਜੀ ਬਹੁਤ ਜ਼ਿਆਦਾ ਜੀ।
ਹਾਂਜੀ।
ਕਿਉਂਕਿ ਜਿਹੜਾ ਮਿਊਜ਼ਿਕ ਹੈ ਇਹ ਬਹੁਤ ਸਾਲਾਂ ਤੋਂ ਪ੍ਰਚਲਿਤ ਹੈਗਾ।
ਹਾਂਜੀ, ਹਾਂਜੀ।
ਕਿਉਂਕਿ ਇਹਦੇ ਵੱਖ ਵੱਖ ਤਰ੍ਹਾਂ ਦੇ ਰੂਪ ਨੇ ਜਿਹੜੇ ਹੁੰਦੇ ਨੇ ਹੈਗੇ।
ਹਾਂਜੀ।
ਗਿੱਧਾ, ਭੰਗੜਾ ਸੂਫ਼ੀ,
ਹੂੰ।
ਮਿਊਜ਼ਿਕ ਦੇ ਰੂਪ ਆਗੇ। ਜਿੱਦਾਂ ਅਲੱਗ ਅਲੱਗ ਤੋਂ ਲੋਕ ਨੇਗੇ ਜਿਹੜੇ ਇਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਪਸੰਦ ਕਰਦੇ ਨੇ ਦੇਖ।
ਹਾਂਜੀ। ਜੀ ਆ ਤਾਂ ਹੈ ਈ।
ਨੇ ਜਿਹੜੇ ਭੰਗੜੇ ਨਾ ਇਹ ਦੇ ਵਿਚ ਨੇ ਪਾਰਟੀਸਪੇਟ ਕਰ ਰਹੇ ਨੇ। ਕਈ ਗਰਲਜ਼ ਨੇ ਜਿਹੜੀਆਂ ਵੀ ਗਿੱਧੇ ਨੂੰ ਪ੍ਰੈਫਰੈਂਸ ਦਿੰਦੀਆਂ ਨੇਗੀਆਂ।
ਹਾਂਜੀ, ਹਾਂਜੀ।
ਤੇ ਤੁਸੀਂ ਵੀ ਕਦੇ ਕਿਸੇ ਪਾਰਟੀਸਪੇਟ ਕੀਤਾ।
ਹਾਂਜੀ, ਹਾਂਜੀ। ਮੈਂ ਨਾ ਐਕਚੁਲੀ ਮੈਂ ਸਕੂਲ 'ਚ ਮੇਰੇ ਮੈਂ ਸ਼ਬਦ ਪੜ੍ਹਦੀ ਸੀ।
ਅੱਛਾ ਜੀ ਅੱਛਾ।
ਹਾਂਜੀ, ਪਹਿਲਾਂ ਮੈਂ ਮਿਊਜਿਕ ਸਿੱਖੀ ਸੀ। ਮੈਂ ਕਲਾਸਿਸ ਵਗੈਰਾ ਲਗਾਈਆਂ ਸੀ। ਤੇ ਦੈਨ ਮੈਂ ਉੱਧਰੋਂ ਸਿੱਖੀ ਆ। ਉਸ ਤੋਂ ਬਾਅਦ ਫਿਰ ਮੈਂ ਗੁਰਦੁਆਰੇ ਵੀ ਪੜ੍ਹਦੀ ਹਾਂ ਹਲੇ ਵੀ
ਬਹੁਤ ਵਧੀਆ ਗੱਲ ਐ ਤਾਈ।
ਤੇ ਮੈਂ ਸਕੂਲ ਚ ਵੀ ਤਿੰਨ ਚਾਰ ਵਾਰੀ ਪਾਰਟੀਸਪੇਟ ਕੀਤਾ। ਦੈਨ ਇੱਕ ਕਰਨਾਲ ਚ ਕੀਤਾ ਸੀਗਾ ਮੇਰਾ।
ਹਾਂ ਜੀ ਹਾਂਜੀ। ਬਹੁਤ ਵਧੀਆ ਜੀ।
ਹਾਂਜੀ।
ਪਰ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇਗੇ, ਉਹਨਾਂ ਨੂੰ ਕਲਾਸੀਕਲ ਮਿਊਜਿਕ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ।
ਹਾਂਜੀ ਕਈ ਹੁੰਦੇ ਨਾ ਕਿ ਬਈ, ਆਪਣੀ ਸਭ ਦੀ ਚੋਇਸ ਹੁੰਦੀ ਹੈ, ਹਾਂਜੀ ਰਿਆਜ਼, ਹਾਂਜੀ, ਹਾਂਜੀ ਇਹ ਸਿਖਣਾ
ਜਾਂ ਫੇਰ ਉਹ ਪੋਪ ਮੀਜੀਕ ਨੂੰ ਬੋਹੁਤ ਪ੍ਰੈਫਰੈਨਸ ਦਿੰਦੇ ਨੇਗੇ।
ਹਾਂਜੀ
ਪਰ ਜਿਹੜਾ ਹਿਪ ਹੋਪ- ਹੁੰਦਾ ਉਹਦੇ ਵਿੱਚ ਜਿਹੜੀ ਬੀਟ ਹੈਗੀ ਉਹ ਜ਼ਿਆਦਾ ਹੁੰਦੀ ਹੈਨਾ।
ਹਾਂਜੀ ਉਹ ਸਬਦੀ ਆਪਣੀ, ਆਪਣੀ ਚੋਇਸ ਹੂੰਦੀ ਕਿਨੂੰ ਕੀ ਸਿੱਖ ਣ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਹੈ ਜੀ।
ਬਟ ਇਹ ਹੈ ਕਿ ਜੇ ਬੰਦੇ ਨੂੰ ਜ਼ਿਆਦਾ ਮਿਊਜ਼ਿਕ ਨਾਲ ਪਿਆਰ ਹੋ ਜਾਏ ਜੇ
ਹਾਂਜੀ
ਕੁਝ ਰਿਆਦ ਹੈ, ਤੁਸੀਂ ਛੱਡ ਨੀ ਸਕਦੇ। ਮਤਲਬ ਤੁਹਾਡੀ ਆਵਾਜ਼ ਉਹਦੇ ਨਾਲ ਸਹੀ ਰੳਗੀ।
ਹਾਂਜੀ ਹਾਂ। ਸਹੀ ਗੱਲ ਹੈ। ਮੈਮ, ਤੇ ਹੁਣ ਲਾ ਲੋ ਵੀ ਤੁਸੀਂ ਜਿਦਾਂ ਕੋਈ ਵੀ ਮੂਵੀਜ਼ ਹੁੰਦੀਆਂ ਨੇ ਯਾ ਉਨ੍ਹਾਂ ਦੇ ਵਿਚ ਵੀ ਬਹੁਤ ਮਿਊਜਿਕ ਹੁੰਦਾਗਾ।
ਹਾਂਜੀ, ਹਾਂਜੀ
ਇੱਕ ਤਰ੍ਹਾਂ ਨਾਲ ਉਹਨਾਂ ਦੇ ਵਿੱਚ ਉਹ ਕੰਟੈਂਟ ਹੈ ਜਿਹੜਾ ਸ਼ੋਅ ਕੀਤਾ ਜਾਂਦਾ ਸ਼ ਗਾਣਿਆਂ ਦੇ ਰਾਹੀਂ। ਤੇ ਬਹੁਤ ਵਧੀਆ ਲਾ ਲੋਓ ਵੀ ਉਹ ਮੂਵੀ ਨੂੰ ਬਣਾ ਦਿੰਦੇ ਹੈੰਗੇ। ਕਿਉਂਕਿੇ ਨਾਲੇ ਤਾਂ ਬੰਦਾ ਬੋਰ ਨਹੀਂ ਹੁੰ ਦਾ ਹੈਗਾ ਉਹਨੂੰ ਦੇਖਦੇ ਹੋਏ।
ਇੱਕ ਮੂਵੀ ਚ ਤੁਸੀਂ ਲਾ ਲਓ ਉਹਨਾਂ ਨੇ ਪੰਜ, ਛੇ, ਸੱਤ ਗਾਣੇ ਤਾਂ ਭਾਰ ਹੀ ਦਿੱਤੇ ਆ। ਤੇ ਬੰਦਾ ਬੋਰ ਵੀ ਹੋਇਆ ਗਾਣੇ ਆਜਣਗੇ ਚਲੋ ਹਾਂ।
ਹਾਂਜੀ ਹਾਂ ਫੇਰ ਉਹ ਉਹਨਾਂ ਨੇ ਇੱਕ ਨਿਊ ਕੰਟੈਂਟ ਬਣ ਜਾਂਦਾ ਹੈਗਾ ਵੀ ਚਲੋ ਇਹਨੂੰ ਆਪਾਂ ਸੁਣਦੇ ਆਾਂਗੇ।
ਹਾਂਜੀ, ਹਾਂਜੀ
ਤੁਸੀਂ ਕਦੇ ਹਿੰਦੀ ਮਿਊਜਿਕ ਸੁਣੇ?
ਮੈਂ ਸੁਣਿਆ ਮਤਲਬ ਏਦਾਂ ਘਰੇ ਕਦੇ ਕਦਾਰ ਲਾੰਦੇ ਆ ਬਟ ਮੈਨੂੰ ਸਮਝ ਪੱਲੇ ਨੀ ਪੈਂਦੀ।
ਅੱਛਾ ਜੀ, ਅੱਛਾ
ਹਾਂਜੀ ਮਤਲਬ ਮੈਂ ਜ਼ਿਆਦਾਤਰ ਯਾ ਤੇ ਮੈਂ ਅਖੰਡ ਕੀਰਤਨ ਲਾੰਨੀ ਹਾਂ ਘਰੇ
ਬਹੁਤ ਵਧੀਆ ਗੱਲ ਹੈ ਮੈਮ ਇਹ ਤਾਂਈ ਫਿਰ ਤੁਹਾਨੂੰ ਮੈਮ ਉਹ ਚਲਾਉਣਾ ਜਿਹੜਾ ਮਤਲਬ ਕਿ ਇਹਦੇ ਹੁੰਦੇ ਨੇਗੇ ਉਹ ਸਾਰੇ ਆਉਂਦੇ ਨੇਗੇ।
ਨਹੀਂ ਮਤ ਮਤਲਬ ਕਿੱਦਾਂ ਕਹਿ ਰਹੇ ਹੋ ਤੁਸੀਂ?
ਜਿੱਦਾਂ ਤੁਸੀਂ ਕੀਰਤਨ ਕਰਦੇ ਹੋ ਕਿ ਉਹ ਰਿਆਜ ਵਗੈਰ ਥੋਨੂੰ ਚਲੋਣਾ ਆਉਂਦਾ ਸਾਰਾ?
ਹਾਂਜੀ ਹਾਂਜੀ ਹਾਰਮੋਨੀਮ ਵਗੈਰਾ ਸਭ ਆਉਂਦਾ
ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਮੈਮ
ਹਾਂਜੀ
ਚਲੋ ਵਧੀਆ ਗੱਲ ਹੈ ਤਾਂ ਸਾਰਿਆਂ ਨਾਲੋਂ ਕਿਉਂਕਿ ਫਿਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਵੀ ਬੈਠਦੇ ਹੋਣੇ
ਹਾਂਜੀ ਹਾਂਜੀ ਜ਼ਰੂਰ ਬੈਠਦਾ ਮੈਂ ਆਪਣੇ ਨਾਨਕੇ ਗਈ ਸੀ ਮੇਰੇ ਨਾਨਕੇ ਐਕਚੁਲੀ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ ਤੇ ਮੈਂ ਉੱਧਰ ਗਈ ਸੀਗੀ ਤੇ ਮੈਂ ਉੱਧਰ ਵੀ ਪਾਰਟੀਸੀਪੇਟ ਕੀਤਾ ਸੀਗਾ
ਵੈਰੀ ਗੁੱਡ ਬਹੁਤ ਵਧੀਆ ਕੀਤਾ
ਤੇ ਉਓਧਰ ਮਤਲਬ ਜੱਜ ਵਗੈਰਾ ਸੀਗੇ ਨਾ ਤੇ ਉਹ ਕਹਿ ਰਹੇ ਸੀਗੇ ਕਿ ਬਈ ਤੁਸੀਂ ਕਿੱਧਰੋਂ ਆਏ ਹੋ ਮਤਲਬ ਥੋੜਾ ਹੁੰਦਾ ਨਾ ਸਾਨੂੰ ਵੀ ਪ੍ਰਊ ਹੁੰਦਾ ਹੈ ਕਿ ਤੁਸੀਂ ਕਿਹਨਾਂ ਦੀ ਕੁੜੀ ਉਹ ਹੈ ਉਹ ਕਿ ਸਾਡੇ ਮਾਂ ਪਿਓ ਦਾ ਵੀ ਨਾਮ ਰੋਸ਼ਨ ਹੋਏ
ਹਾਂਜੀ ਹਾਂ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਆਪਣੀ ਪਹਿਚਾਣ ਹੈ ਜਿਹੜੀ ਕਿਸੇ ਕਲਾ ਦੇ ਕਰਕੇ ਹੁੰਦੀ ਹੈ ਜ ਦੇਖੋ ਜਦ ਕਿ ਸੰਗੀਤ ਹੈਗਾ ਉਹ ਵੀ ਇੱਕ ਕਲਾ ਹੈਗੀ
ਹਾਂਜੀ
ਹੁਣ ਤੁਸੀਂ ਲਾ ਲਓ ਵੀ ਇਗਜਾਮਪਲ ਦੇ ਤੌਰ ਤੇ ਜਿਹੜੇ ਸਿੰਗਰ ਨੇਗੇ
ਹਾਂਜੀ ਹਾਂਜੀ
ਉਹ ਆਪਣੀ ਆਵਾਜ਼ ਦੇ ਹੁਨਰ ਕਰਕੇ ਜ ਗਾਉਣ ਦੇ ਹੁਨਰ ਕਰਕੇ ਹੀ ਪ੍ਰਸਿੱਧ ਨੇਗੇ
ਬਟ ਉਹਨਾਂ ਦੀ ਮਿਹਨਤ ਵੀ ਇਨੀ ਬਹੁਤ ਜ਼ਿਆਦਾ ਨਾ ਉਹਨਾਂ ਨੂੰ ਕੋਈ ਕੁਛ ਵੀ ਨਹੀਂ ਖਾ ਸਕਦੇ ਉਹ ਬਾਹਰ ਦਾ ਨਾ ਉਹਨਾਂ ਨੇ ਖੱਟਾ ਖਾਣਾ ਨਾ ਉਹਨਾਂ ਨੇ ਕੁਛ ਏਦਾਂ ਆਪਣੀ ਆਵਾਜ਼ ਨੂੰ ਸਿੱਧਾ ਰੱਖਣਾ ਕੁਛ ਨੀ ਖਾਣਾ ਉਹ ਬਾਹਰ ਦਾ ਬਸ
ਹਾਂਜੀ ਹਾਂਜੀ ਤਾਂ ਸਹੀ ਗੱਲ ਹੈ। ਹੁਣ ਲਾ ਲਓ ਵੀ ਤੁਸੀਂ ਗੁਰਦਾਸ ਮਾਨ ਹਰਭਜਨ ਮਾਨ ਕਿੰਨੇ ਜ਼ਿਆਦਾ ਪੁਰਾਣੇ ਸਿੰਗਰ ਨੇ ਇਹ ਲਾ ਲਓ ਤੁਸੀਂ
ਹਾਂਜੀ -ਹਾਂਜੀ ਇਹਨਾਂ ਦੇ ਅੱਗੇ ਤਾਂ ਕੋਈ ਵੀ ਨੀ ਐਸ ਟਾਈਮ ਤੇ।
ਹਾਂਜੀ -ਹਾਂਜੀ
ਲੋਕ ਉਹਨਾਂ ਦੇ ਗਾਣੇ ਨੇ ਜਿਹੜੇ ਹੁਣ ਵੀ ਸੁਣਦੇ ਨੇ ਹੈਗੇ ਦੇਖਲੋ
ਹਾਂਜੀ- ਹਾਂਜੀ
ਕਿਉਂਕਿ ਇੱਕ ਰਾਜਵੀਰ ਜਵੰਧਾ ਸੀਗੇ ਜਿਹੜੇ ਦੇਖੋ, ਜਿਨਾਂ ਦੀ ਡੈਥ ਹੋ ਗਈ ਸਿੰਗਰ।
ਹਾਂਜੀ- ਹਾਂਜੀ ਉਹ ਤਾਂ ਮੇਰੇ ਫੇਵਰੇਟ ਸੀਗੇ।
ਮੇਰੇ ਬਹੁਤ ਜ਼ਿਆਦਾ ਫੇਵਰੇਟ ਸੀ, ਉਹ ਲਾ ਲਓ ਵੀ ਕਿੰਨੇ ਸੋਹਣੇ ਗਾਣੇ ਗਾਉਂਦੇ ਸੀ। ਜਿਹੜਾ ਉਹਨਾਂ ਦਾ ਹਰ ਇੱਕ ਗਾਣਾ ਸੀ ਉਹ ਦਿਲ ਨੂੰ ਛੂਹ ਜਾਂਦਾ ਸੀ
ਜੋ ਜੋ ਹਿੱਟ ਹੋਇਆ ਐ ਨਾ,
ਹਾਂਜੀ
ਉਹ ਮਤਲਬ ਅੱਧੇ ਤੋਂ ਜ਼ਿਆਦਾ ਤਾਂ ਉਹਨਾਂ ਦੀ ਸਾਰਿਆਂ ਦੀ ਡੈਥ ਹੋ ਚੁੱਕੀ, ਸਿੱਧੂ ਮੂਸੇਵਾਲੇ ਨੂੰ ਲਾ ਲਓ ਤੁਸੀਂ।
ਹਾਂਜੀ ਹਾਂ ਉਹ ਵੀ ਬਹੁਤ ਹਿੱਟ ਹੋਇਆ ਸੀਗਾ।
ਉਹ ਤਾਂ ਹਾਲੇ ਵੀ ਬਟ, ਪਤਾ ਨੀ ਜਿਹੜੀ ਹਲੇ ਉਹਦੀ ਐਲ ਬਿਮਾਰੀ ਆ ਨਾ, ਉਹ ਥੋੜ੍ਹੀ ਇਦਾਂ ਦੀ ਆ ਰਹੀ ਹੈ, ਪਹਿਲੇ ਵਾਲੇ ਗਾਣੇ ਉਹਦੇ ਬਹੁਤ ਘੈਂਠ ਸੀਗੇ।
ਅੱਛਾ ਜੀ ਅੱਛਾ
ਹਾਂਜੀ ਪਹਿਲੇ ਦਾ ਮਤਲਬ ਵੀ ਸਮਝ ਆਉਂਦਾ ਸੀ ਕਿ ਬਈ ਗਾਣੇ ਦਾ ਮਤਲਬ ਕੀ ਹੈ, ਹੁਣ ਐ ਵਾਲੇ ਗਾਣਿਆਂ ਦੇ ਮੈਨੂੰ ਮਤਲਬ ਹੀ ਨੀ ਸ ਜਾ ਰਿਹਾ
ਇਹ ਤਾਂ ਗੱਲ ਸਹੀ ਆ ਮੈਮ ਫੇਰ
ਹਾਂਜੀ
ਕਿਉਂਕਿ ਆਪਾਂ ਨੂੰ ਜਦੋਂ ਉਹ ਪ੍ਰੌਪਰ ਐਕਸਪਲੇਨ ਕਰਦੇ ਨੇ ਜਾਂ ਚੀਜ਼ਾਂ ਸ਼ੋ ਕਰਦੇ ਨੇ ਤਾਂ ਹੀ ਆਪਾਂ ਨੂੰ ਕੰਟੈਂਟ ਦਾ ਪਤਾ ਚੱਲਦਾ ਹੈ ਕਿ ਸੌਂਗ ਦੇ ਵਿੱਚ
ਜੇ ਤੁਸੀਂ ਮੀਨਿੰਗਲੈਸ ਗਾਣੇ ਬਣਾਓਗੇ, ਤੇ ਉਹ ਹਿੱਟ ਵੀ ਨਹੀਂ ਹੋਣੇ ਕੁਛ ਵੀ ਨਹੀਂ ਹੋਏਗਾ, ਥੋਡਾ ਹੀ ਲੋਸ ਹੋਏਗਾ।
ਹਾਂਜੀ ਹਾਂ ਇਹ ਤਾਂ ਗੱਲ ਸਹੀ ਹੈ ਮੈਮ ਉਹਨਾਂ ਦੀ ਐਲਬਮ ਨਹੀਂ ਚੱਲਦੀ।
ਹਾਂਜੀ
ਇਹ ਤਾਂ ਮੈਮ ਬਿਲਕੁਲ ਹੈਗਾ ਕਿਉਂਕਿ ਗਾਣੇ ਹੁਣ ਐਦ ਗਾਣੇ ਹੋਣੇ ਚਾਹੀਦੇ ਨੇ ਵੀ ਜਿਹੜੇ ਆਪਾਂ ਸੁਣ ਵੀ ਸਕੀਏ ਤੇ ਜਿੰਨਾ ਤੋਂ ਆਪਾਂ ਨੂੰ ਕੋਈ ਵੀ ਪ੍ਰੇਰਨਾ ਮਿਲੇ ਆਪਣੇ ਅੱਗੇ ਵਧਣ ਦੀ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਕੀਰਤਨ ਕਰਦੇ ਆ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਅੱਜ ਕੱਲ੍ਹ ਇਹ ਚੀਜ਼ ਦੇਖਣ ਨੂੰ ਮਿਲਦੀ ਨੀ ਹੈਗੀ ਲੋਕਾਂ ਦੇ ਵਿੱਚ
ਦਸ ਮਿੰਟ ਹੋਣ ਵਾਲੇ ਆ ਤੇ ਮੈਂ ਤੁਹਾਨੂੰ ਕਰ ਲਵਾਂਗੀ? ਠੀਕ ਹੈ
ਓਕੇ ਓਕੇ ਜੀ ਓਕੇ
ਓ